ਹਾਂਜੀ, ਸਸਰੀਕਾਲ ਜੀ।
ਸ਼ਸ਼ੀਕਾਲ ਜੀ ਸਸੀਕਾਲ ਕੀ ਹਾਲ-ਚਾਲ ਨੇ ਠੀਕ ਹੋ ਜੀ।
ਵਧੀਆ ਜੀ ਵਧੀਆ। ਤੁਸੀਂ ਸੁਣਾਓ ਠੀਕ ਹੋ ਤੁਸੀਂ?
ਸਭ ਵਧੀਆ ਫਸਟ ਕਲਾਸ। ਤੁਸੀਂ ਸੁਣਾਓ? ਔਰ ਘਰ ਪਰਿਵਾਰ ਬਾਲ-ਬੱਚੇ, ਮੰਮੀ ਕੀ ਕਰਦੇ ਸੀਗੇ?
ਬਸ ਜੀ ਵੇਹਲੇ ਸੀ ਜੀ। ਮੈਂ ਕਿਹਾ ਚਲੋ ਫੋਨ ਲਾ ਲਈਏ ਭਾਜੀ ਨੂੰ ਕਾ- ਕਾਫੀ ਦਿਨ ਹੋ ਗਏ ਨੇ ਗੱਲਬਾਤ ਨੀ ਹੋਈ। ਕੱਲ ਫੋਨ ਲਾਇਆ ਤੂੰ ਚੱਕਿਆ ਕੋਈ ਨੀ। ਗੱਲ ਨੀ ਹੋਈ ਜੀ।
ਅੱਛਾ ਅੱਛਾ ਅੱਛਾ। ਸਭ ਵਧੀਆ ਸਭ ਵਧੀਆ। ਬਸ ਹੋਗੀਆ ਤਿਆਰੀਆਂ ਫਿਰ।
ਹਾਂਜੀ ਹਾਂਜੀ। ਉਹ ਬਸ ਜੀ ਸੱਚਖੰਡ ਜਾਣ ਦੀ ਤਿਆਰੀ ਆ ਜੀ। ਬਸ ਧੀਰੇ-ਧੀਰੇ ਲੱਗੇ ਹੋਏ ਆ ਕਰਨ ਦੀ ਤਿਆਰੀਆਂ।
ਤੇ ਨਾਲੇ ਤਾਹਨੂੰ ਮੈਂ ਕਹਿੰਦਾ ਸੀ, ਮੇਰੀ ਵੀ ਟਿਕਟ ਐਦੀ ਹੀ ਕਰਾ ਲਿਓ ਸਾਨੂੰ ਵੀ ਨਾਲ ਲੈ ਜਿਓ।
ਹਾਂਜੀ- ਹਾਂਜੀ। ਜ਼ਰੂਰ ਜੀ ਜ਼ਰੂਰ ਲੈ ਜਾ ਗੇ।
ਟਿਕਟਾਂ ਕਿੰਨੀ ਤਰੀਕ ਨੂੰ ਹੋਣੀਆਂ ਨੇ?
ਪੰਜ ਤਰੀਕ ਹੋਣੀ ਆ ਜੀ ਪੰਜ ਤਰੀਕ ਅਹ ਪੰਜ ਅਗਸਤ ਨੂੰ ਹੋਣੀਆਂ ਹਾਂਜੀ- ਹਾਂਜੀ। ਹਾਂਜੀ।
ਕਿੰਨੇ ਕੁ ਦਿਨ ਦਾ ਟੂਰ ਹੈਗਾ। ਫਿਰ ਆਪਾਂ ਨੇ ਕੁ ਦਿਨ ਲਈ ਕਹਿ ਦਈਏ ਨਾ ਆਪਾ ਇਨੇ ਕੁ ਦਿਨ ਲਈ ਜਾਣਾ ਵਾ।
ਆਹ ਲਗਭਗ ਲਾ ਲਓ ਦੋ ਦਿਨ ਜਾਣ ਔਰ ਦੋ ਦਿਨ ਆਉਣ ਜੀ ਹੋਏਗਾ ਸਫ਼ਰ ਦਾ ਉਸ ਤੋਂ ਬਾਅਦ ਜੀ ਚਾਰ ਪੰਜ ਦਿਨ ਉੱਧਰ ਦਾ ਲਾ ਲੋੋ ਤੁਸੀਂ।
ਪੰਜ ਦਿਨ ਉੱਧਰ ਲਈ ਲਾ ਲਈ ਹਨਾ। ਮਤਲਬ ਨੌ ਦਿਨ ਹੋ ਗਏ ਤੇ ਅਸੀਂ ਦੱਸ ਵੇ ਦਿਨ ਮਤਲਬ ਆਵਾਂਗੇ ਵਾਪਸੀ ਹੈਨਾ
ਹਾਂਜੀ -ਹਾਂਜੀ ਘਰੇ ਆਪਣੇ ਹੋਵਾਂਗੇ ਦਸਵੇਂ ਦਿਨ ਜੀ।
ਦਸਵੇਂ ਦਿਨ ਹੋਵਾਂਗੇ ਤੇ ਬੰਦਾ ਡਿਓਟੀ ਤੇ ਜਾ ਨਹੀਂ ਸਕਦਾ ਗਿਆਰਵੇਂ ਦਿਨ ਜਾਊਗਾ ਬੰਦਾ ਡਿਊਟੀ ਤੇ।
ਦਿਨ ਜਾਓਗੇ ਹੁਣ ਤੁਸੀਂ ਆਰਾਮ ਵੀ ਤਾਂ ਕਰੋਗੇ ਘਰੇ ਬਹਿ ਕੇ।
ਉਹ ਤੇ ਭੈਣ ਜੀ ਆਰਾਮ ਹੀ ਬੰਦਾ ਕਰਕੇ ਆਦਾ ਏ ਦਰਸ਼ਨ ਕਰਕੇ ਆਊਗਾ ਤੇ ਇੱਥੇ ਆਰਾਮ ਹੀ ਕਰਨਾ ਏ।
ਓ ਤੁਸੀਂ ਅੱਧੀ ਰਾਤੀ ਆਓਗੇ ਫਿਰ ਆਏ ਥੋੜ੍ਹੀ ਆ ਅੱਧੀ ਰਾਤੀ ਚੱਲ ਪੋ ਗਏ ਦਸਵੀ ਦਸਵੇਂ ਦਿਨ ਰਾਤੀ ਕੀ ਪਹੁੰਚੋਗੇ ਨਾ ਘਰ ਹਾਂਜੀ।
ਤੇ ਉੱਥੇ ਕਮਰੇ ਵਗੈਰਾ ਦਾ ਕੀ ਸਿਸਟਮ ਹੈਗਾ ਕਿੱਦਾਂ ਮਤਲਬ ਲੈਣੇ ਪੈਂਦੇ ਨੇ ਫੈਮਲੀ ਨਾਲ ਅਸੀਂ ਜਾਣਾ ਵਾ। ਮੰਮੀ, ਡੈਡੀ, ਮੇਰੇ ਬੱਚੇ, ਵਾਈਫ। ਤੇ ਨਾਲ ਹੈਗੇ ਅਸੀਂ ਜਾਣਾ ਵਾ ਕਮਰੇ ਲੈਣੇ ਨੇ ਫਿਰ ਉੱਥੇ ਕਿੱਦਾਂ ਕਿ ਉੱਥੇ ਕਮਰੇ ਲਈਏ ਕੋਈ ਮੇਰਾ ਯਾਰ ਦੋਸਤ ਕਹਿੰਦਾ ਵੀ ਭਾਜੀ ਤੁਸੀਂ ਹੋਟਲ ਦੇ ਵਿੱਚ ਕਮਰੇ ਮਿਲਦੇ ਆ ਉੱਥੋ ਲੈ ਲਿਓ।
ਨਹੀਂ ਜੀ ਨਹੀਂ ਆਪਣੇ ਬਾਬਾ ਜੀ ਦਾ ਨਿਵਾਸ ਦਿੰਦੇ ਨੇ ਨਿਵਾਸ 'ਚ ਕਮਰਾ ਦਿੰਦੇ ਨੇ ਜੀ ਉੱਧਰ ਲੋਕ ਬਾਹਰ ਕਿਉਂ ਲੈਣਾ ਜੀ ਜਦੋਂ ਬਾਰ ਘ ਆਪਣੇ ਦਰਬਾਰ 'ਚ ਹੀ ਸਸਤੇ 'ਚ ਮਿਲ ਜਾਂਦਾ, ਸੱਚਖੰਡ 'ਚ ਹੀ ਮਿਲ ਜਾਂਦਾ ਹੈ ਤੇ ਕਿਉਂ ਬਾਹਰ ਜਾਣਾ ਆਪਾ ਹਾਂਜੀ -ਹਾਂਜੀ ਤੁਸੀਂ ਆ ਲਾਉ ਨਾ ਚਾਰ ਸੌ ਰੁਪਈਏ ਹੈਗਾ ਜੀ ਡੇਲੀ ਦਾ ਕੰਮ ਡੇਲੀ ਦਾ ਕਿਰਾਇਆ ਜੀ ਏ ਸੀ ਵਾਲੇ ਦਾ।
ਅੱਛਾ ਚਾਰ ਸੌ ਰੁਪਏ ਏ ਸੀ ਵਾਲੇ ਕਮਰੇ ਦਾ ਭਾਵੇਂ ਏ ਸੀ ਜਿੰਨਾ ਮਰਜ਼ੀ ਚਲਾਓ।
ਹਾਂਜੀ -ਹਾਂਜੀ ਪੂਰੀ ਦਿਹਾੜੀ ਏ ਸੀ ਚੱਲਦਾ ਸ਼ਾਮੀ ਚਾਰ ਵਜੇ ਏ ਸੀ ਬੰਦ ਕਰ ਦਿੰਦੇ ਆ ਜੀ। ਰਾਤੀ ਨੌ ਵਜੇ ਫੇਰ ਚਾਲੂ ਹੁੰਦਾ ਜੀ ਸਵੇਰੇ ਤ੍ਰੈ ਵਜੇ ਏਸੀ ਬੰਦ ਹੋ ਜਾਂਦਾ ਜੀ। ਫਿਰ ਉਸ ਤੋਂ ਬਾਅਦ ਦ ਸਵੇਰੇ ਨੌ ਵਜੇ ਚਾਲੂ ਹੁੰਦਾ ਏ ਸੀ ਜੀ।
ਅੱਛਾ ਜੀ ਅੱਛਾ।
ਹਾਂਜੀ ਉਹ ਟਾਈਮਿੰਗ ਐ ਨਾ ਮਤਲਬ ਲਾ ਲਓ ਨੌ ਸਵੇਰੇ ਨੌ ਤੋਂ ਚਾਰ ਚੱਲੇਗਾ ਫਿਰ ਰਾਤੀ ਨੌ ਤੋਂ 'ਚ ਸਵੇਰੇ ਚਾਰ
ਅੱਛਾ ਉਸ ਤੋਂ ਬਾਅਦ ਪਿੱਛੋਂ ਵੀ ਬੰਦ ਕਰ ਦਿੰਦੇ ਨੇ।
ਹਾਂਜੀ ਉਹ ਪਿੱਛੋਂ ਬੰਦ ਹੋ ਜਾਂਦਾ ਪੂਰੀ ਬਿਲਡਿੰਗ ਦੇ ਏ ਸੀ ਬੰਦ ਹੁੰਦੇ ਨੇ ਉਹ ਤਾਂ ਬੰਦ ਹੁੰਦੇ ਨੇ ਦੇਖੋ ਜੀ ਤੁਸੀਂ ਹੁਣ ਸੱਚਖੰਡ ਜਾ ਰਹੇ ਹੋ। ਹੁਣ ਤੁਸੀਂ ਆ ਤੇ ਹੈਨੀ ਕਿ ਤੁਸੀਂ ਘੁੰਮਣ ਗਏ ਹੋ।
ਕਿੰਨੇ ਦੇ ਕਿੰਨੇ ਏ ਸੀ ਬੰਦ ਕਰ ਦਿੰਨੇ ਆ ਕਿੰਨੇ ਦੇ ਕਿੰਨੇ ਏ ਸੀ ਬੰਦ ਕਰਦੇ ਨੇ
ਸਵੇਰੇ ਨੌ ਤੋਂ ਲੈ ਕੇ ਚਾਰ ਵਜੇ ਤੱਕ ਨਾ ਏ ਸੀ ਤੁਹਾਡਾ ਚੱਲੂਗਾ ਚਾਰ ਵਜੇ ਤੋ ਬਾਅਦ ਸ਼ਾਮੀ ਏ ਸੀ ਬੰਦ ਹੋ ਜਾਏਗਾ ਜੀ। ਫਿਰ ਰਾਤੀ ਨੌ ਤੋਂ ਹਾਂਜੀ -ਹਾਂਜੀ ਸਵੇਰੇ ਅਹ ਮੌਸਮ ਠੀਕ ਆ ਜੀ ਸਵੇਰ, ਸ਼ਾਮ ਦਾ ਠੰਡਾ- ਠੰਡਾ ਮੌਸਮ ਆ ਦੁਪਹਿਰ ਦੇ ਬਹੁਤ ਗਰਮੀ ਹੁੰਦੀ ਏ ਪੁੱਛੋ ਹੀ ਨਾ ਬਸ ਹਾਂਜੀ ਉਸ ਟਾਈਮ ਚੱਲਦਾ ਜੀ ਏ ਸੀ। ਔਰ ਰਾਤ ਨੂੰ ਆਪਾਂ ਕੰਬਲ ਲੈ ਕੇ ਸਾਉਨੇ ਆ ਜੀ ਰਾਤ ਨੂੰ ਕੰਬਲ ਲੈ ਕੇ ਸੌਦੇ ਆ।
ਅੱਛਾ-ਅੱਛਾ ਤੇ ਅਸੀਂ ਉੱਥੇ ਜਾਣਾ ਹੋਵੇ ਤੇ ਟਰੇੇਨ ਦੇ ਵਿੱਚ ਚੱਦਰਾ-ਚੂਧਰ ਲੈ ਕੇ ਜਾਣੀ ਪੈਂਦੀ ਕਿੱਦਾਂ ਹੈਗਾ ਸਿਸਟਮ
ਹਾਂਜੀ-ਹਾਂਜੀ ਦੇਖੋ ਜੀ, ਆਂਦੇ ਤੇ ਠੰਡ ਜੇਹੀ ਹੋ ਜਾਂਦੀ ਆ ਹੁਣ ਤੁਹਾਨੂੰ ਪਤਾ ਰਾਤ ਦਾ ਹੁਣ ਐਸ ਵੇਲੇ ਦੀਵਾਲੀ ਵੀ ਲੇਟ ਹੋ ਰਹੀ ਹੈ ਜੀ ਨਵੰਬਰ ਦੀ ਪੈ ਰਹੀ ਐ। ਤੁਹਾਨੂੰ ਪਤਾ ਹੀ ਹੈ ਹੁਣ ਇਸ ਵੇਲੇ ਠੰਡ ਪੈ ਹੀ ਜਾਣੀਏ ਨਵੰਬਰ ਤੋਂ ਠੰਡ ਪੈ ਜਾਂਦੀ ਐ ਜੀ।
ਹਾਂਜੀ-ਹਾਂਜੀ।
ਹਰ ਵਾਰੀ ਨਾ ਦਸਵੇਂ ਮਹੀਨੇ ਦੀਵਾਲੀ ਆਉਦੀ ਜੇ ਓਨੀ ਠੰਡ ਨਹੀਂ ਹੁੰਦੀ ਗਰਮੀ ਵਾਲਾ ਮੌਸਮ ਹੁੰਦਾ ਜੀ। ਠੀਕ ਆ ਜੀ, ਇਸ ਵਾਰੀ ਨਵੰਬਰ ਚ ਆ ਰਹੀ ਤੇ ਫਿਰ ਤਾਂ ਤੁਹਾਨੂੰ ਪਤਲੇ-ਪਤਲੇ ਕੰਬਲ ਲੈ ਕੇ ਜਾਣੇ ਚਾਹੀਦੇ ਨੇ ਨਿਆਣੇ -ਨੀਓਨੇ ਤੁਸੀਂ ਕਹਿੰਦੇ ਨਾਲ ਹੈਗੇ ਐ, ਬਜ਼ੁਰਗ ਵੀ ਨਾਲ ਹੈਗੇ ਐ ਤੇ ਕੰਬਲ ਜਰੂਰੀ ਆ ਜੀ।
ਅੱਛਾ, ਕੰਬਲ ਨਾਲ ਲੈ ਜਾਣਾ ਹੋਵੇਗਾ ਤੇ ਨੱਗ ਤੇ ਭੈਣ ਜੀ ਬਹੁਤ ਜ਼ਿਆਦੇ ਹੋ ਜਾਣਗੇ।
ਹਾਂਜੀ, ਉਹ ਤੇ ਹੈ ਈ ਜੀ ਫਿਰ ਹੁਣ ਦੇਖੋ ਸੰਗਤ ਜਾ ਰਹੇ ਹੋ ਤੁਸੀਂ ਇਕੱਠੇ ਹੋ ਕੇ ਪਰਿਵਾਰ ਜਾ ਰਹੇ ਹੋ ਤੁਸੀਂ ਆਪ ਲਾ ਲਓ ਨਾ ਦੱਸ ਦਿਨਾਂ ਦੇ ਕੱਪੜੇ ਵੀ ਤੇ ਹੋ ਜਾਣਗੇ ਆਪਣੇ, ਹੁਣ ਇਹ ਤੇ ਹੈ ਨ ਜੀ ਤੁਸੀਂ ਇੱਕ ਜੋ ਜੋੜੇ ਲੈ ਕੇ ਚੱਲ ਪੋਓਗੇ ਜੇ ਉੱਧਰ, ਅਹ ਧੋਈ ਜਾਓਗੇ, ਧੋਈ ਜਾਓਗੇ ਵਾਹਿਗੁਰੂ ਨੂੰ ਹਾਂਜੀ।
ਦੇਖਣ ਵਾਲੀ ਹੁੰਦੀ ਕਹਿੰਦੇ ਜਾਓ ਅਤੇ ਆਰਤੀ ਦੇਖ ਕੇ ਆਓ।
ਹਾਂਜੀ-ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ ਜੀ ਆਨੰਦ ਆ ਜਾਂਦਾ ਮੈਂ ਕਹਿਣੀ ਆ ਆਹ ਉਹਨਾਂ ਦੀ ਅਰਦਾਸ ਸੁਣਿਆ ਕਰੋ, ਇੰਨਾ ਆਨੰਦ ਹੈ ਅਰਦਾਸ ਦੇ ਵਿੱਚ
ਆਰਤੀ ਕਿੰਨੇ ਵਜੇ ਸ਼ੁਰੂ ਹੁੰਦੀ ਹੈ ਜੀ ਉੱਥੇ।
ਅ ਸਵੇ ਸ਼ਾਮੀ ਹੁੰਦੀ ਜੀ, ਸ਼ਾਮੀ ਲਾ ਲਓ, ਤੁਸੀਂ ਮਤਲਬ ਸਾਢੇ ਛੇ ਕ ਵਜੇ ਆਰਤੀ ਸਟਾਰਟ ਹੁੰਦੀ ਐ ਜੀ।
ਸਾਢੇ ਛੇ ਵਜੇ ਆਰਤੀ ਸਟਾਰਟ ਜਾਂਦੀ ਐ।
ਹਾਂਜੀ, ਤੇ ਨਾਲੇ, ਅਹ ਸਵੇਰੇ ਨਾ ਜਦੋਂ ਸੱਚਖੰਡ ਜਾਓ ਨਾ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਕਰਿਓ ਕਿ ਸਵੇਰੇ ਆ ਨਾ ਹੋਏ ਕਿ ਮੈਂ ਲੇਟ ਜਾਂਨਾਂ, ਚਲੋ ਕੋਈ ਨੀ ਪੰਜ ਵਜੇ, ਛੇ ਵਜੇ ਚਲ ਜੂ ਗਾ। ਓਥੇ ਦਾ ਚੰਦਨ ਦਾ ਟੀਕਾ ਜ਼ਰੂਰ ਲਵਾਇਓ ਉੱਥੇ ਜਾਓਗੇ ਤਾਂ, ਸਵੇਰੇ ਸੱਤ ਵਜੇ ਭੋਗ ਪੈਂਦਾ ਜੀ। ਸਵੇਰੇ ਸੱਤ ਵਜੇ ਭੋਗ ਪੈਂਦਾ ਜੀ, ਔਰ ਉਹ ਤੇ ਚੰਦਨ ਦਾ ਟੀ ਕਾ ਲਾਂਦੇ ਨੇ, ਮੈਂ ਕਹਿੰਨੀ ਆਂ ਇੰਨਾ ਠੰਡਾ ਹੁੰਦਾ ਨਾ ਕਿ ਦਿਮਾਗ ਸ਼ਾਂਤ ਰੱਖਦਾ ਜੀ, ਹਾਂਜੀ, ਬਹੁਤ ਵਧੀਆ ਹੁੰਦਾ ਜੀ।
ਕੋਈ ਨੀ ਜੀ ਲਵਾ ਕੇ ਆਵਾਂ, ਮੈਂ ਭੈਣ ਜੀ ਸੁਣਿਆ ਓਥੇ ਕਹਿੰਦੇ ਨੇ ਨਾ ਪ੍ਰਸ਼ਾਦ ਵੀ ਦਿੰਦੇ ਨੇ, ਬਰਿਆਨੀ ਜੀਦਿੰਦੇ ਨੇ ਬੱਕਰੇ ਦੀ ਬਣਾ ਕੇ ਉਹ ਕਹਿੰਦੇ ਬਰਾਬਰ ਈ ਦਿੰਦੇ ਨੇ?
ਉਹ ਨਹੀਂ ਜੀ ਨਹੀਂ, ਉਹ ਹੌਲੇ-ਮੱਲੇ ਤੇ ਹੁੰਦਾ ਜੀ, ਅ ਬੱਕਰਾ ਅ ਜ ਕਰਦੇ ਨੇ ਨਾ। ਉਹ ਕੀ ਕਹਿੰਦੇ ਨੇ ਬਲੀ ਜੀ ਕਹਿੰਦੇ ਨੇ ਕੀ ਕਹਿੰਦੇ ਨੇ ਉਹਨਾਂ ਦਾ ਕੁੱਛ ਹੈਗਾ ਉੱਥੇ ਦਾ ਉਹ ਝਟਕਾ ਅਹ ਇੱਕ ਝਟਕੇ 'ਚ' ਨਾ ਵੱਖਰੀ ਉਹ ਕਰਦੇ ਨੇ ਫਿਰ ਸਾਰੇ ਸ਼ਸਤਰਾਂ ਨੂੰ ਉਹਨਾ ਦਾ ਖੂਨ ਲਾਂਦੇ ' '
ਹਾਂਜੀ-ਹਾਂਜੀ।
ਸ਼ਸਤਰ ਵੀ ਤੇ ਖੂਨ ਮੰਗਦੀ ਐ ਨਾ ਜੀ।
ਉੱਥੇ ਕਹਿੰਦੇ ਇੱਕ ਵਸ ਲੰਗਰ ਓ ਲੈਂਦਾ ਤੁਹਾਡੀ ਬਰਿਆਨੀ ਚੱਲਦੀ ਰਹਿੰਦੀ ਆ ਓਥੇ।
ਨਹੀਂ ਜੀ ਨਹੀਂ, ਐਸਾ ਕੁੱਛ ਨਹੀਂ ਹੈਗਾ ਜੀ, ਆਪਾਂ ਕਿੰਨੀ ਵਾਰੋਂ ਹੋ ਆਏ ਆ। ਆਪਾਂ ਲੱਗਦਾ ਘੱਟ ਤੋਂ ਘੱਟ ਬਾਰਾਂ ਸਾਲ ਹੋ ਗਏ ਲਗਾਤਾਰ ਜਾਂਦੇ ਸਾਨੂੰ ਜੀ। ਇੱਕ, ਇੱਕ ਵਾਰੀ ਵੀ ਨੀ ਹੋਇਆ ਛੁੱਟੀ ਕਰੀ ਆਪਾਂ।
ਅੱਛਾ ਜੀ ਅੱਛਾ। ਤੇ ਰੋਟੀ-ਪਾਣੀ ਦਾ ਕੀ ਸਿਸਟਮ ਹੈਗਾ ਓਥੇ ਰੋਟੀ ਠੀਕਾ, ਕਿੱਦਾਂ, ਕਿਥੋਂ ਖਾਣੀਂ ਪੈਂਦੀ ਬਾਜਾਰੋਂ?
ਰੋਟੀ ਬਾਜ਼ਾਰੋਂ ਖਾਣ ਦੀ ਲੋੜ ਈ ਨੀ, ਲੰਗਰ ਸੇਵਾ ਬਾਬੇ ਦੀ ਚੱਲਦੀ ਪਈ ਐ ਜੀ, ਖੁੱਲ੍ਹਾ ਲੰਗਰ, ਬੇਅੰ ਤ ਲੰਗਰ ਹੈਗਾ ਜੀ। ਜਿੰਨਾ ਮਰਜ਼ੀ ਛੱਕੋ ਔਰ ਉਹ ਵੀ ਨਹੀਂ ਨਾ ਦੇਸੀ ਘਿਓ ਚ ਲੰਗਰ ਬਣ ਰਿਹਾ। ਹਾਂਜੀ, ਨਿਰਾ ਦੇਸੀ ਕੁਝ। ਹਾਂਜੀ-ਹਾਂਜੀ, ਨਿਰਾ ਦੇਸੀ ਘਿਓ 'ਚ' ਪਰ ਆਹ ਵੀ ਨੀ ਹੈਗਾ ਤੁਹਾਨੂੰ ਉੱਥੇ ਦਾਲਾਂ ਚਾੜੀ ਜਾਣ। ਹੁਣ ਦੇਖੋ ਜਿਵੇਂ ਤੇ ਦਰਬਾਰ ਸਾਬ ਹੈਗਾ ਨਾ ਸਿਰਫ ਦਾਲਾਂ ਦਾ ਹੀ, ਚੜ੍ਹਦਾ ਜੀ। ਲੰਗਰ ਬਣਦਾ, ਜਦ ਜ਼ਿਆਦਾਤਰ ਲੰਗਰ ਦਾਲਾਂ ਹੀ ਮਿਲਦੀਆਂ, ਠੀਕ ਆ ਜੀ। ਉੱਧਰ ਦਾਲਾਂ ਨੀ ਹਰ ਤਰ੍ਹਾਂ ਦੀ ਸਬਜ਼ੀ ਘੀਆ ਲਾ ਲਓ ਤੁਸੀਂ, ਤੋਰੀਆਂ ਲਾ ਲਓ ਤੁਸੀਂ ਮਤਲਬ, ਮਤਲਬ ਜਿਸ ਹਿਸਾਬ ਦੀ ਮੌਸਮ ਹੈ ਨਾ, ਉਸ ਹਿਸਾਬ ਦੀਆਂ ਸਬਜ਼ੀਆਂ ਚੱਲਦੀਆਂ। ਸਾਗ ਉੱਥੇ ਤੇ ਹੈ ਹੀ ਐ। ਹਾਂਜੀ, ਸਾਗ ਬਣੇਗਾ, ਮੱਕੀ ਰੋਟੀ ਲਾ ਲਓ, ਪਨੀਰ। ਉਹ ਮਟਰ ਪਨੀਰ ਬਣਦੇ ਨੇ ਜੀ। ਉੱਥੇ ਤਾਂ ਨਾ ਸੁਆਦ ਈ ਅਲੱਗ ਹੈਗਾ ਜੀ, ਹਾਂਜੀ -ਹਾਂਜੀ। ਉੱਥੇ ਤਾਂ ਸੁਆ ਵੀ ਅਲੱਗ ਜਿਹਾ ਹੈਗਾ ਜੀ, ਮਤਲਬ ਖਾਣ 'ਚ ਨਾ ਮਤਲਬ ਪਤਾ ਲੱਗਣਾ ਤੁ ਹਜ਼ਮ ਕਦੋਂ ਹੋ ਜਾਏਗਾ, ਤੁਹਾਨੂੰ ਇਹ ਵੀ ਨੀ ਪਤਾ, ਹਾਂ ਲਾ ਲਓ ਤੁਸੀਂ ਜਿਵੇਂ ਖਾ ਕਿ ਹੁਣੇ ਆਏ ਓ ਨਾ, ਕਮਰੇ ਚ ਆਰਾਮ ਕਰ ਰਹੇ ਓ ਅੱਧਾ ਘੰਟਾ ਹੀ ਹੋਇਆ, ਘੰਟਾ ਹੋ ਗਿਆ, ਬੱਸ 'ਚ ਤੁਹਾਨੂੰ ਖੋ ਪੈਣੀ ਸ਼ੁਰੂ ਹੋ ਜਾਏਗੀ, ਵੀ ਜਲਦੀ ਖਾ ਕੇ ਆਈਏ ਰੋਟੀ, ਉਹਦਾ ਤਾਂ ਪਾਣੀ ਇੰਨਾ ਹਲਕਾ। ਕਿ ਇੱਕ ਮਤਲਬ ਅੱਧੇ ਘੰਟੇ 'ਚ ਥੱਲੇ ਲਾ ਦਿੰਦੀ ਐ ਰੋਟੀ।
ਮੈਂ ਤਾਂ ਸੁਣਿਆ ਜੀ, ਉੱਥੇ ਨਾਰੀਅਲ ਪਾਣੀ ਵੀ ਸਸਤਾ ਮਿਲਦਾ।
ਨਹੀਂ ਜੀ, ਉਹ ਐਸਾ ਕੁੱਛ ਨੀ ਹੈਗਾ ਜੀ ਆਪਾਂ ਜਿੰਨੀ ਵਾਰ ਜਾਈਦਾ ਇੱਥੇ ਲਾ ਲਓ ਸੱਤਰ ਦਾ। ਉਹ ਤਾਂ ਤੁਹਾਨੂੰ ਸੱਠ ਵੀ ਪਛਾ -ਪੰਜਾਹ ਦਾ ਮਿਲ ਜਾਂਦਾ ਹੁੰਦਾ, ਜੀ ਜ਼ਿਆਦਾ ਵੀ ਸਸਤਾ ਨਹੀਂ ਹੈਗਾ, ਠੀਕ -ਠੀਕ ਈ ਹੈਗਾ ਜੀ।
ਲੋਕੀਂ ਤੇ ਕਹਿੰਦੇ ਦਸ -ਪੰਦਰਾਂ ਰੁਪਏ ਦਾ ਮਿਲਦਾ।
ਨਹੀਂ ਜੀ ਨਹੀਂ, ਉਹ ਕਿੱਥੇ ਜਮਾਨੇ ਦਾ ਹੈਗੇ ਦਸ ਪੰਦਰਾਂ ਰੁਪਏ ਵਾਲੇ ਹੁਣ ਤਾਂ, ਹੁਣ ਖਾਲੀ ਓਥੇ ਕੇਲੇ ਸਸ ਤੇ ਹੈਗੇ ਨੇ ਜੀ। ਜਿਵੇਂ ਅੱਜ ਤੁਸੀਂ ਪੰਜਾਹ ਰੁਪਏ ਕਿੱਲੋ ਕੇਲੇ ਲੈਂਦੇ ਹੋ ਨਾ, ਓਥੇ ਤੀਹ ਦੇ ਤੁਹਾਨੂੰ ਦੋ -ਦੋ ਦਰਜਨ ਕੇਲੇ ਦੇਣਗੇ, ਜਨਾਨੀਆਂ ਲੈ ਕੇ ਬੈਠੀਆਂ ਨੇ। ਟੋਕਰੀਆਂ ਵਾਲੇ ਜ ਲੈਕ, ਹਾਂਜੀ। ਜਿਹੜੇ ਕੇਲੇ ਹੀ ਕੇਲੇ ਹੈਗੇ ਨੇ, ਹਾਂਜੀ, ਕਿਉਂਕਿ ਉੱਧਰ ਕਰਨਾਟ ਪਤਾ ਹੈ ਨਾ ਕਰਨਾਟਕਾ ਬਿੱਧਰ ਪੈਂਦਾ, ਹਾਂਜੀ- ਹਾਂਜੀ। ਹੋਰ ਉੱਥੇ ਆ ਵੀ ਧਿਆਨ ਦਿਓ ਨਾ, ਅਨਾਰ ਦਾ ਜੂਸ ਪੀਣ ਤੋਂ ਪਹਿਲਾਂ ਵੀ ਧਿਆਨ ਰੱਖੋ, ਉੱਥੇ ਨਾ ਮਿਲਾਵਟ ਕਰਦੇ ਨੇ। ਵਿੱਚ ਮੋਸੰਮੀਆਂ ਮਿਲਾ ਕੇ ਦਿੰਦੇ ਨੇ ਜੀ। ਸਾਨੂੰ ਤਾਂ ਦਿਖਦਾ ਹੈਨੀ, ਉਹ ਕਹਿੰਦੇ ਨੇ ਪਿਓਰ ਅਨਾਰ ਦਾ ਜੂਸ ਆ ਤੇ ਉਹਦਾ ਜੀ ਨਾ ਜੋ ਅਹ ਮਿਕ ਪੀਸਦੇ ਨੇ ਜਿਵੇਂ ਹੁੰਦੀ ਨਾ ਉਹਨਾਂ ਦੀ ਮਿਕਸੀ ਜਿਹੀ ਹੁੰਦੀ, ਉਹ 'ਚ ਧਿਆਨ ਰੱ ਪਹਿਲੋ-ਪਹਿਲੇ ਨਾ ਉਹ ਖਵਾ ਕੇ ਦੇਖਲਓ, ਜਿਵੇਂ ਤੁਸੀਂ ਇਸ 'ਚ ਮਸਮੀਆਂ ਤੇ ਨੀ ਪਾਈਆਂ, ਹਾਂਜੀ ਉਹ ਤੁਹਾਨੂੰ ਪਤਾ ਨੀ ਦੇ ਲੱਗਣ ਦੇਣਗੇ ਜੀ, ਅੱਖਾਂ 'ਚ ਮਿਰਚਾਂ ਪਾ ਦੇ ਨੇ ਗੱਲਾਂ-ਗੱਲਾਂ ਕਰਦੇ, ਉਹਨਾਂ ਮਿਰਚਾਂ ਪਾ ਦੇਣ ਤੁਹਾਨੂੰ ਪਤ
ਨਹੀਂ-ਨਹੀਂ ਇਦਾ ਦੀ ਕੋਈ ਗੱਲ ਨੀ ਜੀ, ਅਸੀਂ ਸਾਹਮਣੇ ਖੜ ਕੇ ਬਣਵਾਵਾਂਗੇ ਹੈ। ਅੱਛਾ ਜੀ, ਤੇ ਉੱਥੇ ਗੁਰਦੁਆਰਾ ਸਾਹਿਬ ਲਾਗੇ ਤੱਕ ਅੱਗੇ ਜਾਣਾ ਹੋਇਆ ਤੇ ਕਿੱਦਾਂ ਕੀ ਉਥੇ?
ਨਹੀਂ-ਨਹੀਂ ਵੈਸੇ ਤਾਂ ਸਾਡੇ ਲਾਗੇ ਓਦੇ ਜਿੱਦਾਂ ਆਪਾਂ ਐਨਰਾਏ ਨਿਵਾਸ ਹੈਗਾ। ਉਹਦੇ ਲਾਗੇ ਸਾਡੇ, ਤਿੰਨ ਕੁ ਚਾਰ ਗੁਰਦੁਆਰੇ ਲਾਗੇ ਹੀ ਹੈਗੇ ਜੀ। ਹੀਰਾ ਘਾਟ ਹੋ ਗਿਆ ਜੀ, ਹਾਂਜੀ, ਲਾਗੇ-ਲਾਗੇ ਦੋ ਚਾਰ ਗੁਰਦੁਆਰੇ ਹੈਗੇ ਨੇ ਆਪਣੇ। ਜੀ ਸ਼ਾਮੇ ਵੇਲੇ ਜਿਵੇਂ ਦਿਲ ਜਾਹਾ ਨੀ ਲਗਦਾ, ਅਪ ਆਪਾਂ ਤੇ ਸ਼ਾਮਾਂ ਵੇਲੇ ਦਿਲ ਨੀ ਲੱਗਦਾ ਨਾ, ਆਪਾਂ ਗੋਦਾਵਰੀ ਕੋਲ ਜਾ ਕੇ ਬਹਿ ਜਾਏਦਾ, ਇੰਨਾ ਆਨੰਦ ਆਦਾ। ਉਹ ਠੰਡੀ-ਠੰਡੀ ਹਵਾ ਚੱਲਦੀ ਹੁੰਦੀ ਏ, ਸਕੂਨ ਸਾ ਮਿਲਦਾ, ਇੱਕ ਨਾ ਸ਼ਾਂਤ ਹੈਗਾ। ਮੈਂ ਕਹਿੰਦੀ ਕਿੰਨੀਆਂ ਉਹ ਛੰਗਤਾਂ ਉੱਥੇ ਜਾ ਕੇ ਬੈਠੀਆਂ ਹੁੰਦੀਆਂ, ਉਹ ਨਾਲ ਹੀ ਆਹ ਵੀ ਵੇਖੋ। ਉਹੀ ਗੋਦਾਵਰੀ ਦੇ ਨਾਲ ਈ ਸ਼ਮਸ਼ਾਨ ਘਾਟ ਵੀ ਹੈਗਾ ਜੀ। ਉੱਥੇ ਸਿਰਫ ਉਹ, ਉਹ ਚਿਤਾ ਜਲਦੀ ਆ ਜੀ। ਦੇ ਸੱਚ-ਖੰਡ ਤੋਂ ਹੋ ਕੇ ਆਏਗੀ, ਮੱਥਾ ਟਿਕਾ ਕੇ ਲਿਆਉਣਗੇ ਜੀ। ਅਦਰਵਾਈਜ਼ ਉਥੇ ਹਾਂਜੀ ਉੱਥੇ ਕੋਈ ਚਿਤਾ ਨਹੀਂ ਚੱਲੇਗੀ ਉੱਥੇ ਉਹ ਸ਼ਮਸ਼ਾਨ ਘਾਟ ਵਿੱਚ ਲਿਖਿਆ, ਹਾਂਜੀ।
ਅੱਛਾ-ਅੱਛਾ।
ਹਾਂਜੀ, ਉਥੇ ਸਿਰਫ ਉਹੀ ਜਾਣਗੇ ਜੋ ਸੱਚ-ਖੰਡ ਦੇ ਅੰਦਰੋਂ, ਮੱਥਾ ਟਕਾ ਕੇ ਲਿਆਇਆ ਜਾਏਗਾ, ਰੁਮਾਲਾ ਸਾਹਿਬ ਪਾ ਕੇ, ਹਾਂਜੀ-ਹਾਂਜੀ।
ਸ਼ਾਮਾਂ ਤੋਂ ਬਾਅਦ ਤੇ ਨੀ ਕਰਦੇ।
ਹਾਂਜੀ, ਨਹੀਂ ਸ਼ਾਮਾਂ ਤੋਂ ਬਾਅਦ ਨੀ ਕਰਦੇ ਸ਼ਾਮ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੇ ਅੱਖਾਂ ਸਾਹਮਣੇ ਦੇੇਖੀ ਆ ਜੀ ਲਾਸ਼।
ਕੋਈ ਨੀ ਬਾਬਾ ਮੇਹਰ ਰੱ ਖੇ ਕਿ ਅਸੀਂ ਐਤਕੀ ਅਸੀਂ ਵੀ ਜਾ ਕੇ ਆਵਾਂਗੇ, ਅਸੀਂ ਵੀ ਦਰਸ਼ਨ ਕਰਕੇ ਆਵਾਂਗੇ ਵਾਹਿਗੁਰੂ ਮੇਹਰ ਰੱਖੀ ਕੇ ਨਹੀਂ। ਅਸੀਂ ਪਲੈਨ ਬਣਾ ਤਾਂ ਰਹੇ ਆ ਥੋੜੇ ਜੇ। ਬਜਟ ਵੀ ਦੇਖ ਲਈਏ ਸਰਕਲ ਕਿੱਦਾ ਬਾਕੀ ਵਾਹਿਗੁਰੂ ਦਾ ਬੁਲਾਵਾ ਆਇਆ ਤੇ ਆਪੇ ਆਪ ਉਹ ਨੇ ਭਾਗ ਲਾ
ਦੇਖੋ ਜੀ ਵਾਹਿਗੁਰੂ ਨੇ ਬੁਲਾਣਾ ਦੇਖੋ ਕਹਿੰਦੇ ਨਾ ਵੈਸੇ ਵੀ ਸਾਡੇ ਵਾਹਿਗੁਰੂ ਨੇ। ਆਦੇਸ਼ ਦਿੱਤਾ ਹੋਇਆ ਜੀ ਸੱਠ ਸਾਲ ਦੀ ਉਮਰ ਦੇ ਵਿੱਚ-ਵਿੱਚ ਆਪ। ਪੀ ਜੋ ਸਿੱਖ ਅਸਲੀ ਸਿੱਖ ਹੁੰਦਾ ਨਾ ਉਹ ਆਪ ਹੀ ਬੁਲਾ ਲੈਣਗੇ ਬਾਬਾ ਜੀ ਉਹਨੂੰ
ਬਿਲਕੁਲ ਜੀ, ਬਿਲਕੁਲ-ਬਿਲਕਲ।
ਆਪਾਂ ਦੇਖਲੋ ਸਸੀਂ ਕਿਸਮਤ ਵੱਲੇ ਹੈਗੇ ਆ ਜੀ ਹਰ ਸਾਲ ਹੀ ਪਹੁੰਚ ਜਾਂਦੇ ਵਾਹਿਗੁਰੂ ਵਾਹਿਗੁਰੂ ਦਾ ਬੁਲਾਵਾ ਆਦਾ ਅਸੀਂ ਹਰ ਸਾਲ ਪਹੁੰਚ ਜਾਂਦੇ ਆ ਜੀ ਕੋਈ ਐਸਾ ਸਾਲ ਨੀ ਲੰਘਦਾ ਜੀਂਦੇ 'ਚ ਆਪਾਂ ਨਹੀਂ ਪਹੁੰਚੀ ਦਾ ਹੁਣ ਵੇਖੋ ਇੱਕ ਕਰੋਨਾ ਦੇ ਵਿੱਚ।
ਮਾਂ ਸ਼ੁਰੂ ਤੋਂ ਕਰਾਵੇ ਫੇਰ ਅਸੀਂ ਹਰ ਵਾਰੀ ਜਾਵਾਂਗੇ ਕਿ ਨਹੀਂ। ਅਸੀਂ ਤੇ ਕਹਿੰਦੇ ਆ ਅਸੀਂ ਸ਼ੁਕਰ ਕਰਾਵੇਂ ਕਿ ਮਾਲਕ ਨਹੀਂ।
ਬਹੁਤ ਸਕੂਨ ਆ ਜੀ ਸਾਡੇ ਤਾਂ ਜੀਅ ਇੱਕ ਉੱਥੇ ਲੱਗ ਦਾ ਜੀ ਵਾਪਸੀ ਆਉਂਦੇ ਤੇ ਆਹ ਹੁੰਦਾ ਜਨੂਨੀਆਂ ਆ ਜਾਂਦੀਆਂ। ਔਰ ਤੁਹਾਨੂੰ ਐ ਵੀ ਫਾਇਦਾ ਨੇ ਵਾਪਸੀ ਆਉਂਦੇ ਤੁਹਾਨੂੰ ਲੰਗਰ ਪੈਕ ਕਰਕੇ ਦੇਣਗੇ ਸਫ਼ਰ ਵਾਸਤੇ। ਜਿਵੇਂ ਆਪਾਂ ਹੁਣ ਪਟਨਾ ਸਾਹਿਬ ਜਾਨੇ ਉਥੇ ਲੰਗਰ ਨੀ ਦਿੰਦੇ ਨਾ ਵਾਪਸੀ ਜਾਣ ਵਸੇ ਜੇ ਤੁਸੀਂ ਟ੍ਰੇਨ ਤੇ ਜਾ ਰਹੇ ਹੋ? ਲੈ ਜਾਓ ਅੱਛਾ ਉੱਥੇ ਨੀ ਹੈਗਾ। ਸਾਡੇ ਇੱਥੇ ਬਹੁਤ ਵਧੀਆ ਜੀ ਲੰਗਰ ਪੈਕ ਕਰਕੇ ਦੇਣਗੇ, ਅਚਾਰ ਦੇਣਗੇ, ਅਚਾਰ ਦੀ ਗੁੱਥੀਆਂ ਦੇਣਗੇ, ਪ੍ਰਸ਼ਾਦੇ ਪੁੱਛਣਗੇ ਵੀ ਕਿੰਨੇ ਮੈਂਬਰ ਹੋ ਉਸ ਹਿਸਾਬ ਨਾਲ ਪ੍ਰਸ਼ਾਦੇ ਦੇਣਗੇ। ਫੇਰ ਉਸ ਤੋਂ ਬਾਅਦ ਸੱਚ-ਖੰਡ ਸਟੇਸ਼ਨ-ਸਟੇਸ਼ਨ ਹਜ਼ੂਰ ਸਾਹਿਬ ਨੰਦੇੜ ਸਟੇਸ਼ਨ ਦੇ ਉੱ ਤੇ ਲੰਗਰ ਵੰਡਣ ਆਂਦੇ ਨੇ ਜੀ
ਅੱਛਾ ਜੀ, ਉਹ ਕਿੱਥੋਂ ਆਂਦੇ ਨੇ ਹਜ਼ੂਰ ਸਾਹਿਬ ਤੋਂ ਹੀ ਆਦੇ ਨੇ।
ਸੱਚ-ਖੰਡ ਦੇ ਅਦਰੋਂ ਆਉਦੇ ਨੇ ਜੇ ਲੰਗਰ ਆਉਂਦਾ ਸੱਚ-ਖੰਡ ਦੇ ਅੰਦਰੋਂ ਆ ਜੋ ਆਪਾਂ ਲੰਗਰ ਲੈ ਕੇ ਆਂਦੇ ਆ। ਨਿਧਾਨ ਸਾਹਿਬ ਗੁਰਦੁਆਰੇ ਤੋਂ ਲੰਗਰ ਲੈ ਕੇ ਆਨੇ ਜੀ ਬਾਬਾ ਨਿਧਾਨ ਸਾਹਿਬ ਤੋਂ
ਹਾਂਜੀ -ਹਾਂਜੀ- ਹਾਂਜੀ।
ਹਾਂਜੀ, ਤੇ ਉਹ ਸੱਚਖੰਡ ਤੋਂ ਲੰਗਰ ਆਂਦਾ ਜੀ ਆਲੂ ਸਬਜ਼ੀ ਹੋ ਗਈ ਬੈਂਗਣ ਆਲੂ ਹੋ ਗਏ, ਆਚਾਰ ਹੋ ਗਿਆ, ਸਲਾਦ ਹੋ ਓਹ ਸਲਾਦ
ਕੋਈ ਨੀ ਭੈਣਜੀ ਮੇਰੀ ਵੀ ਟਿਕਟਾਂ ਤੁਸੀਂ ਕਰਾਈ ਦਿਓ। ਰੱਬ ਮਿਹਰ ਕਰੇ ਤਾਂ ਤੁਹਾਡੇ ਨਾਲ ਆਪਾਂ ਚੱਲਦੇ ਆ ਕੁ ਨਹੀਂ।
ਹਾਂਜੀ- ਹਾਂਜੀ ਜ਼ਰੂਰ ਜੀ ਜ਼ਰੂਰ ਹਾਂਜੀ, ਹਾਂਜੀ- ਹਾਂਜੀ।
ਠੀਕ ਏ, ਮੈਂ ਤੁਹਾਨੂੰ ਕਰਦਾ ਭੈਣ ਜੀ ਫਿਰ ਠੀਕ ਏ ਜੀ ਥੋੜ੍ਹਾ ਜਿਹਾ ਮੈਂ ਨਾ ਡੈਡੀ ਨੂੰ ਲੈ ਕੇ ਜਾਣਾ ਸੀ। ਡਾਕਟਰ ਦੇ ਕੋਲ ਠੀਕ ਏ ਭੈਣ ਜੀ, ਚੰਗਾ ਜੀ ਓਕੇ ਓਕੇ ਸਤਿ ਸ਼੍ਰੀ ਅਕਾਲ।